ਵਧੀਆ ਵਧੀਆ, ਤੁਸੀਂ ਦੱਸੋ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਬਸ ਵਧੀਆ ਹੋਰ ਕੀ ਕਰ ਰਹੇ ਸੀ ਹੋਵੇ ਲੰਚ ਪਾਣੀ ਹੋ ਗਿਆ।
ਹਾਂਜੀ ਹੋ ਗਿਆ ਜੀ ਬਸ ਹੁਣ ਬੱਚਿਆਂ ਨਾਲ ਲੱਗੀ ਹੈ ਸਕੂਲ ਦੇ ਕੰਮ ਕਾਲਜਾਂ ਦੇ ਕੰਮ ਕਰਨ ਵਾਸਤੇ,
ਸਹੀ ਗੱਲ ਹੈ ਅੱਜ ਕੱਲ੍ਹ ਨਾ ਪੜ੍ਹਾਈ ਵੀ ਬੱਚਿਆਂ ਲਈ ਇੰਨੀ ਜ਼ਿਆਦਾ ਜ਼ਰੂਰੀ ਹੋ ਚੁੱਕੀ ਹੈ ਨਾ ਕੀ ਦੱਏ ਵੀ ਹਰ ਇੱਕ ਬੱਚੇ ਨੂੰ ਨਾ ਅੱਜ ਕੱਲ੍ਹ ਐਜੂਕੇਸ਼ਨ ਦਾ ਪੂਰਾ ਉਹ ਅਧਿਕਾਰ ਵੀ ਦਿੱਤਾ। ਦਿੱਤਾ ਜਾਂਦਾ ਹੈ ਪਰ ਬੱਚੇ ਨੂੰ ਅੱਜ-ਕੱਲ੍ਹ ਐਜੂਕੇਸ਼ਨ ਨੂੰ ਸੀਰੀਅਸ ਬੜਾ ਕੱਟ ਲੈਂਦੇ।
ਹਾਂਜੀ ਉਹ ਹੈ ਨਾ ਜਿਹੜੀ ਚੀਜ਼ ਕੋਲ ਹੋਵੇ। ਉਹਦੀ ਕਦਰ ਨਹੀ ਹੁੰਦੀ ਉਹ-ਉਹ ਹਿਸਾਬ ਹੋਏਗਾ ਬੱਚਿਆਂ ਦਾ ਅੱਜ-ਕੱਲ ਆਪਣੇ ਟਾਈਮ ਤੇ ਜਦੋਂ ਪਹਿਲਾਂ ਮਾਂ ਪਿਓ ਸਾਡੇ ਮਾਂ ਪਿਓ ਦੇ ਟੈਮ ਤੇ ਪੜ੍ਹਾਈਆਂ ਦੀ, ਸਾਡੇ ਮਾਂ ਪਿਓ ਪੜ੍ਹਨਾ ਚਾਹੁੰਦੇ ਹੁੰਦੇ ਸੀ ਕਿ ਵੀ ਸਾਨੂੰ ਪੜ੍ਹਾਓ ਲਿਖਾਓ ਅਸੀਂ ਕੁਛ ਕਰ। ਹਨਾ ਉਸ ਟਾਈਮਵੇਂ ਹੁੰਦਾ ਸੀ ਵੀ ਕਰ ਲਈਏ ਅੱਗੇ ਕੁੜੀਆਂ ਨੂੰ ਛੇਤੀ ਵਿਆਹ ਦੇਣਾ ਜੀ ਨਹੀਂ। ਜੀ ਤੁਸੀਂ ਰਹਿਣ ਦੋ ਬਸ ਇੰਨਾ ਪੜ੍ਹ ਲਿਆ ਬਹੁਤ ਹੈ।
ਹਾਂਜੀ।
ਪੜ੍ਹਨਾ ਚਾਹੁੰਦੇ ਸੀਗੇ ਅੱਜ ਕੱਲ੍ਹ ਦੇ ਬੱਚਿਆਂ ਨੂੰ ਅਸੀਂ ਇੰਨੀ ਫੈਸਿਲਿਟੀ ਦੇਈ ਸਾਰਾ ਕੁਛ ਦੇਈ ਰਿਦਾ ਫੇਰ ਵੀ ਬੱਚੇ। ਬੱਚਿਆਂ ਨੂੰ ਪਤਾ ਨੀ ਕਿਉਂ ਇੰਟਰਸਟ ਜਿਹਾ ਨਹੀਂ ਰਹਿੰਦਾ।
ਜੀ ਜੀ ਜੀ ਅੱਜ ਕੱਲ ਬੱਚੇ ਬਿਲਕੁਲ ਵੀ ਉਹ ਨੀ ਲੈਂਦੇ ਇੰਟਰਸਟ ਮੇਰੀ ਖੁਦ ਦੀ ਕੁੜੀ ਆ ਦੁਪਿਹਰ ਨੂੰ। ਥੋੜਾ ਬਹੁਤਾ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ। ਬਟ ਉਹ ਵੀ ਥੋੜੀ ਬਹੁਤੀ ਇੰਟਰਸਟ ਦਿਖਾਣ। ਹੁਣ ਮੈਂ ਆਪਣੇ ਬੀਐਡ ਦੇ ਪੇਪਰ ਦੇਖ ਕੇ ਆਈ ਸੀ ਮੈਨ ਕੁਆਰੇ ਟਾਈਮ ਤੇ ਨਾ ਮੈਨੂੰ। ਬੁਰਾ ਸ਼ੌਕ ਸੀਗਾ ਮੈਂ ਉਹ ਕਰਾਂ ਪੜ੍ਹਾਈ ਕਰਾਂ ਯੇ ਕਰਾਂ ਵੋ ਕਰਾਂ ਮੇਰੇ। ਖੁੱਦ ਮੇਰੇ ਸੋਹੁਰਿਆਂ ਪਰਿਵਾਰ ਨੇ ਬੜੇ ਉਹ ਕੀਤਾ ਫੋਰਸ ਕੀਤਾ ਵਿਆਹ ਦੇ ਵਿਆਹ ਲਈ। ਮੇਰੀ ਗ੍ਰੈਜੂਏਸ਼ਨ ਤੋਂ ਬਾਅਦ ਵਿਆਹ ਕਰਤਾ।
ਅੱਛਾ ਜੀ।
ਫਿਰ ਬਾਅਦੋਂ ਹੁਣ ਮੈਂ ਆਪਣੀ ਅ ਸਟੱਡੀ ਥੋੜੀ ਕੰਟੀਿਊ ਕੀਤੀ ਮੈਂ ਕਿਹਾ ਥੋੜੀ ਗੁੜਿਆ ਵੱਡੀ ਹੋ ਗਈ ਹੈ ਹੁਣ ਮੈਥੋਂ। ਕੰਟਿਨਿਊ ਕਰਨੀ ਆ ਹੁਣ ਬੀਏਡ ਦੇ ਪੇਪਰ ਦਿੱਤੇ ਨੇ ਤੇ। ਹੁਣ ਮੈਨੂੰ ਖੁਦ ਨੂੰ ਫੀਲ ਹੁੰਦਾ ਸੀ ਨਾ ਵੀ ਮੈਂ ਮੇਰੀ ਹਾਲੇ ਇੰਨੀ ਏਜ ਵੀ ਨਹੀਂ ਹੈਗੀ। ਵੀ ਐਜੂਕੇਸ਼ਨ ਕਿੰਨੀ ਜ਼ਰੂਰੀ ਹੈ ਅੱਜ ਦੇ ਟਾਈਮ ਵਿੱਚ ਵੀ।
ਬਹੁਤ ਜ਼ਰੂਰੀ ਹੈ ਜੀ ਐਜੂਕੇਸ਼ਨ ਦਾ ਖਾਸ ਕਰਕੇ। ਕਿ ਕੁੜੀਆਂ ਲਈ ਤਾਂ ਮੈਂ ਕਹਿੰਦੀ ਮਸਟ ਮਸਟ ਹੈ।
ਵੀ ਗ੍ਰੈਜੂਏਸ਼ਨ ਦੇ ਬੇਸ ਤੇ ਅਸੀਂ। ਅਸੀਂ ਹੁਣ ਵੀ ਇਹ ਹੁੰਦਾ ਨਾ ਵੀ ਸਾਰੀ ਜ਼ਿੰਦਗੀ ਹਣ ਘਰੇ ਬੈਠ ਕੇ ਥੋੜ੍ਹੀ ਕੱਢਾਂਗੇ।
ਬਿਲਕੁਲ ਜੀ।
ਬੱਚੇ ਹੁਣ ਵੱਡੇ ਹੋ ਕੇ ਕੀ ਕਹਿਣਗੇ ਸਾਡੀ ਮੰਮੀ ਤਾਂ ਐਵੇਂ ਹੈ ਘਰੇ ਕੰਮ ਕਰਦੀ ਹੈ ਕੀ। ਕਰਦੀ ਉਹ ਕਰਦੀ ਹੈ ਜੇ ਹੁਣ। ਬ ਵੀ ਆਪਾਂ ਕੁਛ ਪੜ੍ਹਾਈ ਕੀਤੀ ਹੈ ਆਪਣੇ ਮਾਂ ਪਿਉ ਨੇ ਸਾਨੂੰ ਇਨੇ ਪੈਸੇ ਲਗਾ ਕੇ ਪੜ੍ਹਾਇਆ। ਹੁਣ ਅਸੀਂ ਕੁਛ ਉਹਨਾਂ ਨੂੰ ਕਰਕੇ ਤਾਂ ਦਿਖਾਈਏ ਕੁਛ ਕਮਾਈ ਦਾ ਆਪਣੇ ਆਪ ਸਰੋਤ ਬਣਾਈਏ ਨਾ। ਤੇ ਜੀ ਜੀ। ਜੀ ਅੱਜ ਕੱਲ੍ਹ ਨਾ ਬੱਚੇ ਮੇਰੀ ਗੁੜੀਆਂ ਤੋਂ ਉੱਥੇ ਦੇਖ ਕੇ ਪੜ੍ਹਨ ਲੱਗ ਗਈ ਸੀ। ਫਿਰ ਜਿਵੇਂ ਮੈਂ ਨਹੀਂ ਪੜ੍ਹਦੀ ਤਾਂ ਉਹ ਵੀ ਛੱਡ ਦਿੰਦੀ।
ਹਾਂਜੀ।
ਅੱਜ ਕੱਲ ਨਾ ਇੰਨੀ ਜ਼ਿਆਦਾ ਜਰੂਰੀ ਹੈ ਨਾ ਐਜੂਕੇਸ਼ਨ ਚ ਮੈਂ ਕੀ ਦੱਸਾਂ ਵੀ ਹੁਣ ਸਭ। ਮਨੂੰ ਜਰੂ ਉਹ ਹੁੰਦਾ ਨਾ ਮੈਂ ਵੀ ਹਣਾ ਅੱਗੇ ਹੁੰਦਾ ਕੋਪਟਿਈਟਬ ਦੀ ਤਿਆਰੀ ਕਰਕੇ ਕੋਈ ਨਾ ਕੋਈ ਜੋਬ ਕਰਾ ਕੁਛ ਕਰਾ। ਬਸ ਅੱਜ ਕੱਲ੍ਹ ਦੇ ਬੱਚੇ ਨਾ ਜਿਵੇਂ ਕਿ ਛੋਟੇ ਹੈਗੇ ਨੇ ਉਹ ਸੀਰੀਅਸ ਨਹੀਂ ਲੈ ਰਹੇ। ਉਹ ਕਹਿਣਗੇ ਕੋਈ ਗੱਲ ਨੀ ਮੰਮਾ ਬਾਅਦ ਚ ਪੜ ਲਾਂਗੇ ਕੋਈ ਗੱਲ ਨੀ ਮੰਮਾ ਬਾਅਦ ਚੋਂ ਪੜ੍ਹ ਲਾਂਗੇ।
ਹਾਂਜੀ ਨਹੀਂ ਐਜੂਕੇਸ਼ਨ ਤਾਂ ਬਹੁਤ ਜ਼ਰੂਰੀ ਹੈ ਜੀ। ਲਾਈਫ ਚ ਸਾਨੂੰ ਚੀਜ਼ ਹੀ ਐਜੂਕੇਸ਼ਨ ਐਜੂਕੇਸ਼ਨ ਵਗੈਰਾ ਤੁਹਾਡੀ ਲਾਈਫ ਕੁਛ ਨਹੀਂ ਹੈ। ਤੁਸੀਂ ਕੁਛ ਨਹੀਂ ਕਰ ਸਕਦੇ। ਤੁਸੀਂ ਸਾਈਨ ਤੱਕ ਨਹੀਂ ਕਰ ਸਕਦੇ ਤੁਸੀਂ ਕੋਈ ਫੋਰਮ ਨ ਭਰ ਸਕਦੇ ਤੁਸੀਂ ਪੜ ਨਹੀਂ ਸਕਦੇ। ਕਿ ਕਿਸੇ ਤਾਂ ਨੌਲੇਜ ਨਹੀਂ ਲੈ ਸਕਦੇ ਨਾਸੀਂ ਕਿਸੇ ਨੂੰ ਨੌਲੇਜ ਦੇ ਸਕਦੇ ਹੋ। ਐਜੂਕੇਸ਼ਨ ਤਾਂ ਬਹੁਤ ਜਰੂਰੀ ਹੈ ਹੁਣ ਦੇਖੋ। ਕੁੜੀਆਂ ਹੁਣ ਤੁਸੀਂ ਕਹਿ ਲਹੇ ਵੀ ਬੀ ਏ ਤੋਂ ਬਾਅਦ ਮੇਰੀ ਮੈਰਿਜ ਹੋਈ ਜਾਂ ਬੀਐਡ ਕਰਨੀ ਹੈ ਜਾਂ ਕਿਵੇਂ ਹੈ। ਦੇਖੋ ਤੁਹਾਨੂੰ ਕਰੇਜ਼ ਹੈ ਹਨਾ ਵੀ ਮੈਂ ਪੜਾ ਲਿਖਾ। ਕੱਲ੍ਹ ਨੂੰ ਮੇਰੇ ਬੱਚੇ ਇਹ ਨੇ ਕਹਿਣ ਮੰਮਾ ਤੁਸੀਂ। ਕੀਤਾ ਕੀ ਹੈ? ਕੀ ਪੁੱਛਿਆ ਹਨਾ ਐਜੂਕੇਸ਼ਨ ਬਹੁਤ ਜ਼ਰੂਰੀ ਹੈ ਲਾਈਫ। ਐਜੂਕੇਸ਼ਨ ਨਹੀਂ ਹੈ ਤੁਸੀਂ ਕੁਛ ਵੀ ਨੀ ਹੋ। ਜੀਰੋ ਤੁਸੀਂ ਭਾਵੇਂ ਤੁਹਾਨੂੰ ਜਿੰਨਾ ਮਰਜ਼ੀ ਕੁਛ ਆਉਂਦ ਹੋਵੇ। ਤੁਸੀਂ ਰੋਟੀ ਸੋਹਣੀ ਬਣਾਉਂਦੇ ਹੋ ਸਬਜ਼ੀ ਸੋਹਣੀ ਬਣਾਉਂਦੇ। ਕਰਦੇ ਰਹੋ ਈਵਨ ਕਿ ਕੁਛ ਵੀ ਘਰ ਦਾ ਕੰਮ ਸੋਹਣਾ ਕਰਦੇ ਹੋਵੋ ਹਨਾ। ਸਾਡੀ ਨੇਚਰ ਬਹੁਤ ਅੱਛੀ ਹੋਏ ਬਟ ਜਿੱਥੇ ਐਜੂਕੇਸ਼ਨ ਹੈ। ਉੱਥੇ ਅਸੀਂ ਆਪਾਂ ਫਿਰ ਆਪਾਂ ਆਪਾਂ ਨੂੰ ਜੀਰੋ ਸਮਝਦੇ ਹਾਂ। ਕਿ ਵੀ ਆਪਾਂ ਕੁਛ ਕੀਤਾ ਹੀ ਨਹੀਂ ਲਾਈਫ ਵਿੱਚ। ਅੱਜ ਕੱਲ੍ਹ ਦੇ ਬੱਚੇ ਸਿਰਫ਼। ਉਹਨੂੰ ਇੱਕ ਦਿਖਾਵੇ ਤੇ ਰਹਿ ਗਈਆਂ ਬਸ ਸਕੂਲ ਚਲੇ ਗਏ ਵਧੀਆ ਸਕੂਲ ਆ ਗਏ। ਕੋ-ਐਡ ਸਕੂਲ ਆ ਗਏ ਉੱਥੇ ਪੜ੍ਹਾਈ ਕਰ ਲਈ ਉੱਥੇ ਚਲੇ ਗਏ। ਸਾਰੀ ਫੈਸਿਲਿਟੀਜ਼ ਮਿਲ ਗਈਆਂ ਫੋਨ ਮੇਰੇ ਕੋਲ ਹੈ, ਸਭ ਕੁਛ ਮੇਰੇ ਕੋਲ ਹੈ।
ਅੱਛਾ। ਜੀ ਜੀ ਜੀ ਘਰੇ ਚੀਜ਼ ਦੀ ਕਿਸੇ ਕਮੀ ਨੀ ਹੈ ਵੀ ਆਪਾਂ ਪੜ੍ਹੀਏ ਜਦੋਂ। ਕਰੀਏ ਬਸ ਇਹਨਾਂ ਨੂੰ ਸਿਰਫ਼। ਆਪਣੇ ਖਾਣ ਤੋਂ ਮਤਲਬ ਹੈ। ਇੱਕ ਬਸ ਥੋੜਾ ਬਹੁਤਾ ਘੁੰਮਣ ਫਿਰਨ ਟੀ ਵੀ ਫੋਨ। ਇਹਨਾ ਤੋਂ ਮਤਲਬ ਹੈ ਬੱਚਿਆਂ ਨੂੰ ਅੱਜ ਕੱਲ ਹੁਣ। ਭਾਬੀ ਨੇ ਆਪਣੇ ਬੱਚਿਆਂ ਨੂੰ ਪੂਰਾ ਡਾਂਟ ਕੇ ਬਿਠਾਉਂਦੇ ਨੇ ਦੁਪਹਿਰੇ ਉਹਨਾਂ ਨੇ ਸੌਣਾ ਨੀ ਹੁੰਦਾ। ਨਾ ਭਾਬੀ ਨੂੰ ਲਿਟਣ ਦੇਣਾ ਹੁੰਦਾ ਹੈ। ਫੇਰ ਭਾਬੀ ਕਹਿੰਦੇ ਤੁਸੀਂ ਬੈਠ ਕੇ ਪੜ੍ਹੋ ਪੜ੍ਹਨਾ ਵੀ ਨੀ ਤੁਸੀਂ। ਫੇਰ ਥੱਪੜ ਖਾ ਕੇ ਰੋਜ਼ ਡੇਲੀ ਦੇ ਥੱਪੜ ਖਾ ਕੇ ਪੜ੍ਹਦੇ ਨੇ ਹੋਲੀਡੇ ਹੋਮਵਰਕ ਹਲੇ। ਤੱਕ ਵੀ ਕਹੀ ਜਾਂਦੇ ਨੇ ਕਰ ਲਓ, ਕਰ ਲਓ, ਕਰ ਲਓ ਕਰਨ ਦਾ ਨਾਮ ਨਹੀਂ ਲੈਂਦੇ ਬੱਚੇ। ਕੋਈ ਨਾ ਗੱਲ ਕਰਾਂਗੇ ਪੜ੍ਹਾਈ।
ਦੇਖੋ ਅਸੀ ਵੀ ਅਸੀਂ ਦੇਖਿਆ ਹੋਇਆ ਨਾ ਐਜੂਕੇਸ਼ਨ ਦੇ ਹਿਸਾਬ ਨਾਲ ਨੂੰ ਇਸ ਤਰ੍ਹਾਂ ਦੇਖ। ਦੇਖਦੇ ਨੇ ਸਕੂਲ ਜਦੋਂ ਦੋ ਵੀ ਚੀਜ਼ਾਂ ਨੇ ਬਿਜਨਸ। ਬੜੀਆਂ ਐਜੂਕੇਸ਼ਨ ਤਾਂ ਐਜੂਕੇਸ਼ਨ ਰਹੀ ਨਹੀਂ। ਹੁਣ ਇਹਨਾਂ ਨਾਲੋਂ ਤਾਂ ਅਸੀਂ ਪੜ੍ਹੇ ਲਿਖੇ ਜਿਆਦਾ ਲੱਗਦੇ ਹਾਂ। ਕਿਉਂਕਿ ਸਾਨੂੰ ਟੋਪਿਕ ਕਲੀਅਰ ਹੈ। ਹਾਲੇ ਤੱਕ ਸਾਨੂੰ ਕਲੀਅਰ ਹੈ। ਟੋਪਿਕ ਵੀ ਟੋਪਿਕ। ਕਿਹੜਾ ਇੱਥੇ ਚੈਪਟਰ 'ਚ ਕੀ ਸੀ। ਬੇਟਾ ਇੱਥੇ ਇਸ ਟਾਈਮ ਕੀ ਹੋਇਆ ਸੀ। ਕਿਸੇ ਨੇ ਵੀ। ਭਾਵੇਂ ਅਸੀਂ ਹਿੰਦੀ ਲੈਂਗੁਏਜ ਪੜ੍ਹੇ ਹੋਏ ਆ। ਅਸੀਂ ਪੰਜਾਬੀ ਲੈਂਗੁਏਜ ਪੜ੍ਹੇ। ਪਰ ਸਾਨੂੰ ਸਮਝ ਆ। ਜੇਕਰ ਸਾਨੂੰ ਸਮਝ ਆ ਅੱਜ ਕੱਲ੍ਹ ਦੇ ਬੱਚਿਆਂ ਨੂੰ ਚੈਪਟਰ ਹੀ ਕਲੀਅਰ ਨਹੀਂ ਹੈ।
ਚੈਪਟਰ ਕਲੀਅਰ ਨਹੀਂ ਆਏ ਟੀਚਰ ਸਿਰਫ ਥੋੜੀ ਬਹੁਤੀ ਉੱਪਰਲੀ ਇਨਫੋਰਮੇਸ਼ਨ ਦਿੰਦੇ ਨੇ। ਪੂਰੀ ਬੱਚਿਆਂ ਨੂੰ ਅੱਜ ਕੱਲ੍ਹ ਨਾ ਰੀਡਿੰਗ ਵੀ ਨੀ ਸਿਖਾਉਂਦੇ ਸਾਡੇ ਟਾਈਮ। ਤੇ ਟੀਚਰ ਖੁਦ ਕਲਾਸ ਦੇ ਵਿੱਚ। ਕਲਾਸ ਦੇ ਵਿੱਚ ਖੜੇ ਹੋ ਕੇ ਕਹਿੰਦੇ ਸੀ। ਚਲੋ ਚੈਪਟਰ ਰੀਡ ਕਰੋ ਸਭ ਦੇ ਸਾਹਮਣੇ। ਬੱਚੇ ਉੱਥੇ ਸਿੱਖਦੇ ਸੀ। ਅੱਜ ਕੱਲ ਰੀਡ ਹੀ ਨਹੀਂ ਕਰਵਾਉਂਦੇ।
ਬੱਚਿਆਂ ਨੂੰ ਆਪਣੀ ਲੈਂਗੁਏਜ ਹੀ ਨਹੀਂ ਪਤਾ ਜੀ ਨਾ ਉਹਨਾਂ ਨੂੰ ਹਿੰਦੀ ਆਉਂਦੀ ਹੈ, ਨਾ ਉਹ ਨੂੰ ਪੰਜਾਬੀ ਆਉਂਦੀ ਹੈ। ਉਹ ਨੂੰ ਲੈਂਗੁਏਜ ਹੀ ਨੀ ਆਉਂਦੀ।
ਸਕੂਲ ਦੇ ਵਿੱਚ ਕਹਿਣਗੇ ਹਿੰਦੀ ਬੋਲੋ ਸਕੂਲ 'ਚ ਬੋਲ ਕਹਿਣਗੇ ਹਿੰਦੀ ਬੋਲੋ। ਘਰੇ ਗੇ ਜੇ ਆਉਣ। ਉਹਨਾਂ ਦੀ ਪੰਜਾਬੀ ਬੋਲਦੇ ਨੇ ਘਰੇ ਪੰਜਾਬੀ ਹੁਣ ਜੇ ਕੋਈ ਆ ਜਾਂਦਾ ਹੈ ਗੈਸਟ ਉਹ ਨਾ। ਵਿੱਚ ਪੰਜਾਬੀ, ਹਿੰਦੀ ਮਿਕਸਚਰ ਕਰਕੇ ਬੋਲਦੇ ਨੇ ਅੱਜ। ਕੱਲ ਨੂੰ ਬੱਚਿਆਂ ਨੂੰ ਪ੍ਰੋਪਰ ਨਾ ਹਿੰਦੀ ਬੋਲਣੀ ਆਉਂਦੀ ਹੈ, ਨਾ ਪੰਜਾਬੀ ਬੋਲਣੀ ਆਉਂਦੀ ਹੈ।
ਕਨਫਿਊਜ ਹੋ ਜਾਂਦੇ ਹੈ ਬੱਚੇ ਬੱਚੇ ਵੀ ਫਿਰ ਕੀ ਕਰਨ ਛੋਟੀ ਏਜ। ਆਪਾਂ ਹੁਣ ਜਿਵੇਂ ਕੋਵਿਡ ਸਕੂਲ 'ਚ ਪਾ ਤੇ ਹੁਣ ਉਹ ਨੇ ਨਵਾਂ ਰੂਲ। ਜਿੰਨੇ ਜਿੰਨੇ ਹਿੰਦੀ ਬੋਲਣਾ ਜਾਂ ਕੁੱਛ ਬੋਲਣਾ ਬਟ ਇਹ ਹੈ ਕਿ ਚਲੋ ਜਿਹੜੀ। ਆਪਣੀ ਲੈਂਗੁਏਜ ਹੈ ਪੰਜਾਬੀ ਉਹ ਮਸਤ। ਦੇ ਲਈ ਉਹ ਸਭ ਤੋਂ ਪਹਿਲਾਂ ਜ਼ਰੂਰੀ ਹੈ। ਆਪਾਂ ਤਾਂ ਨੈਚੁਰਲ ਓਈ ਯੂਜ ਕਰਨੀ ਹੈ ਹਰ ਟਾਈਮ। ਹਰ ਪਾਸੇ ਫੈਮਿਲੀ 'ਚ ਬਹਿਣਾ ਕਰਨਾ ਹਨਾ ਤੇ ਜਿਹੜੇ ਟੀਚਰਸ ਹੁੰਦੇ ਨੇ ਉਹਨਾਂ ਨੂੰ ਖੁਦ ਨੂੰ ਪੰਜਾਬੀ। ਵੀ ਨੀ ਆਉਂਦੀ ਜੀ।
ਟੀਚਰ ਨੂੰ ਆਉਂਦੀ ਨਹੀਂ ਕੌਨਵੈਂਟ ਸਕੂਲ। 'ਚ ਦੇਖਲੋ ਜਾਂ ਕਿਧਰੇ ਹੋਰ ਦੇਖਲੋ ਸਕੂਲਸ ਉਹਨਾਂ ਨੂੰ ਪੰਜਾਬੀ ਆਉਂਦੀ ਨਹੀਂ।
ਪੰਜਾਬੀ ਆਉਂਦੇ ਨੀ ਮੈਂ ਤਾਂ ਕਹਿੰਦੀ ਹਾ ਜਿਹੜੀ ਮਰਜ਼ੀ ਲੈਂਗੁਏਜ ਹੋਵੇ ਪੰਜਾਬੀ ਹੋਵੇ, ਹਿੰਦੀ ਹੋਵੇ, ਤਾਮਿਲਨਾਡੂ। ਹੋਵੇ ਇੰਨੀ ਇੰਨੀਆਂ ਆਪਣੀ ਇੰਡੀਆ 'ਚ ਕੋਈ ਕਿੰਨੀਆਂ ਲੈਂਗੁਏਜ ਆ ਹਨਾ। ਹਰੇਕ ਨੂੰ ਆਪਣੀ ਲੈਂਗੁਏਜ ਆਉਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਜਦ ਤੱਕ ਆਪਾਂ ਆਪਣੀ। ਲੈਂਗੁਜ ਨੂੰ ਰਿਸਪੈਕਟ ਨਹੀਂ ਦੇਵਾਂਗੇ ਆਪਾਂ ਕੁਛ ਨਹੀਂੀ ਕਰ ਸਕਦੇ। ਹੁਣ ਕਈ ਬੱਚੇ ਹੁੰਦੇ ਨਹੀਂ ਜੀ। ਪੰਜਾਬੀ ਨੀ ਬੋਲਣਾ ਹੈਗਾ ਹਿੰਦੀ ਚ ਗੱਲ ਕਰਾਂਗੇ ਆਪਾਂ ਇੰਗਲਿਸ਼ ਚ ਗੱਲ ਕਰਾਂਗੇ ਕਿਉਂ ਕਰਾਂਗੇ।
ਆਪਣੀ ਮਦਰ ਟੰਗ ਹੈ ਬੇਟਾ ਤੁਸੀਂ ਆਪਾਂ ਪਹਿਲਾਂ ਹੁਣ ਸਾਡੇ ਬੱਚੇ ਕੋਵਰਡ ਪੜ੍ਹੇ ਇੰਗਲਿਸ਼। ਆਈ ਹੈ ਸਭ ਕੁੱਛ ਹੈਈ ਹੈ ਸਭ ਕੁੱਛ ਹੈ ਬਾਹਰ ਗੱਲ। ਕਰ ਲੈਂਦੇ ਸਭ ਕੁੱਛ ਕਰ ਲੈਂਦੇ ਆ ਫੇਰ ਮੈਂ ਕਹੂੰਗੀ ਬੇਟਾ ਘਰ ਨਹੀ ਘਰ। ਤੁਹਾਨੂੰ ਦੇਖੋ ਅਸੀਂ ਇੰਨੇ ਪੜ੍ਹੇ ਜੇ ਸਾਇਆ ਸੀ ਪੰਜਾਬੀ ਮੀਡੀਅਮ। ਪੜੇ ਹੋਏਆ ਸਾਡੇ ਕੋਲ ਇੰਗਲਿਸ਼ ਜਿਹੜੀ ਸਾਨੂੰ ਹੈਗੀ ਆ ਅਸੀਂ ਨੋਰਮਲ ਪੜ੍ਹਿਆ ਵਾ ਉਮੀਦ ਚੱਲਾਂਗੇ। ਸਾਨੂੰ ਪੰਜਾਬੀ ਬੋਲੋ ਉਹ ਦਾਦੀ ਅੱਗੇ ਜਾ ਕੇ ਹਿੰਦੀ ਪੜ੍ਹ ਪੜ੍ਹ ਬੋਲੋਗੇ ਤੁਸੀਂ ਇੰਗਲਿਸ਼ ਬੋਲੋ। ਉਹਨਾਂ ਨੂੰ ਕੀ ਸਮਝ ਦਾ ਦਾਦੀ ਨੂੰ ਇੰਨਾ ਆਣਾ।
ਸਹੀ ਗੱਲ ਹੈ ਦਾਦੀ ਉਹਨਾਂ ਨੂੰ ਥੋੜ੍ਹੀ ਇੰਗਲਿਸ਼ ਆਉਂਦੀ ਹੈ ਉਹ ਤਾਂ ਬਲਕਿ ਸਕੂਲ ਵਿੱਚ। ਵੀ ਹਲੇ ਗਏ ਨੀ ਥੋੜੀ ਪੰਜ, ਪੰਜ ਕਲਾਸਿਸ ਵੀ ਪੜ੍ਹੇ ਹੁੰਦੇ ਨੇ ਉਹਨਾਂ ਨੂੰ ਜਿਹੜੇ। ਪੰਜਾਬੀ ਬਲਕ। ਕਿ ਦੇਖੋ ਉਹਨਾਂ ਨੂੰ ਪੰਜ, ਪੰਜ ਕਲਾਸਿਸ ਪੜ੍ਹ ਕੇ ਵੀ ਮੈਥ ਚ ਇੰਨੇ ਤੇਜ਼ ਸੀਗੇ।
ਬਿਲਕੁਲ ਜੀ ਮੇਰੇ ਫਾਦਰ ਲੋ ਦਾ ਮੈਥ ਇਸ ਟਾਈਮ ਉਮ। ਟ ਮੇਰੇ ਫਾਦਰ ਨੇ ਦੇਖਿਆ ਤਾਂ ਬਹੁਤ ਤੇਜ਼ ਹੋ ਚੁੱਕੀ ਹੈ ਬਟ ਉਹਨਾਂ ਦਾ ਜਿਹੜਾ ਮੈਥ। ਮੈਂ ਟੂ ਗੁੱਡ ਹੈ ਉਹਨਾਂ ਵਰਗਾ ਕੋਈ ਨੀ ਕਥਨ ਨਾ ਜੀ ਨਾ। ਸਾਡੇ ਬੱਚੇ ਹਲੇ ਬੈਠਣਗੇ ਜੀ ਕੈਲਕੂਲੇਟਰ ਲੈੜ ਕੇ ਉਹ ਕੱਵੇਂ ਕਿਵੇਂ ਪਰਸੈਂਟਜ ਕੱਢ ਕੇ ਦੇ ਦਿੰਦੇ ਆ
ਜੀ, ਜੀ ਸਹੀ ਗੱਲ ਏ ਹੁਣ ਮੇਰੇ ਪਾਪਾ ਦੇਖਲੋ ਜਾਂ ਕੁਛ ਹੋਰ ਦੇਖ ਲੋ ਆਪਾਂ ਨੂੰ ਆਪ ਲ ਵਗੈਰਾ ਦਾ ਇੰਨਾ ਪਤਾ ਲੱਗਣਾ ਵੀ ਹੈ ਕਿੰਨੀ ਲੈਂਥ ਹੈਗੀ ਆਪਣੀ ਦੀਵਾਰ ਦੀ ਉਹ ਖੁੱਦ ਏਦਾਂ ਦੇਖ ਕੇ ਕਹਿ ਦਿੰਗੇ ਇੰਨੀ ਲੈਮਤ ਹੈਗੀ ਹੈ ਕੁ ਸਾਡੇ ਵਰਗੇ ਸਾਡੇ ਵਰਗੇ ਸੋਚ ਤੇ ਰਹਿ ਜਾਂਦੇ ਇੰਨੀ
ਕੱਢੀਏ ਕਿਵੇਂ ਕੱਢੀਏ ਕਿਵੇਂ ਹਾਂਜੀ ਮੇਰੇ ਫਾਦਰ ਮੇਰੇ ਆਪਣੇ ਦਾਦਾ ਜੀ ਅਸੀ ਕਿ ਜਦੋਂ ਮੈਂ ਆਪਣਾ ਪੜ੍ਹਦੇ ਸੀਗੇ ਮੇਰੇ ਦਾਦਾ ਜੀ ਨੇ ਪਾਕਿਸਤਾਨ ਦੇ ਪੜ੍ਹੇ ਹੋਏ ਸੀਗੇ ਤੇ ਲਿਟਰੇਚਰ ਸੀ ਮੇਰੇ ਕੋਲ ਦੋਨੋ ਤੇ ਮੇਰੇ ਦਾਦਾ ਜੀ ਕਹਿੰਦੇ ਸੀ ਤੂੰ ਲਿਟਰੇਚਰ ਕਿਥੇ ਪੜ੍ਹਦੀ ਆ ਮੈਂ ਕਿਹਾ ਦਾਦਾ ਜੀ ਆ ਸ਼ਰ ਮੇਰੀ ਪਈ ਆ ਮੈਂਰਾ ਮੇਰੇ ਦਾਦਾ ਜੀ ਨੇ ਪੂਰੀ ਵਿਆਖਿਆ ਕਰਕੇ ਦੇਣੀ ਮੈਨੂੰ ਪੂਰੀ ਵਿਆਖਿਆ ਏ ਟੂ ਜੈਡ ਕੇ ਆ ਵਿਆਖਿਆ ਉਹਨਾਂ ਨੂੰ ਗ੍ਰੰਥ ਸਾਹਿਬ ਮੂੰ ਜਵੀ ਯਾਦ ਸੀ ਉਹਨਾਂ ਨੂੰ ਸਾਰਾ ਪੂਰੀ ਵਿਆਖ ਕੱਢ ਕੇ ਦੇਣਗੇ ਬੇਟਾ ਆਹ ਦਾ ਇਹਦਾ ਅਰਥ ਇਹ ਆਏਗਾ ਇਹਦਾ ਅਰਥ ਇਹ ਆਏਗਾ ਉਹ ਮੈਡਮਾਂ ਦੀ ਗ਼ਲਤੀ ਪ੍ਰੋਫੈਸਰਾਂ ਦੀ ਗ਼ਲਤੀ ਕੱਢਕੇ ਦੇ ਰਹੇ ਨੇ ਕਿ ਤੁਹਾਡੇ ਪ੍ਰੋਫੈਸਰ ਗਲਤ ਤੁਹਾਨੂੰ ਪੜ੍ਹਾ ਰਹੇ ਨੇ ਜਦਕਿ ਉਹ ਪਾਕਿਸਤਾਨ ਦੇ ਪੜ੍ਹੇ ਹੋਏ ਸਾਰੇ ਨਾਟ ਉਹ ਵੀ ਨੀ ਪੜੇ ਹੋਣਗੇ ਪਾਕਿਸਤਾਨ ਦੇ ਤੇ ਅੱਜ ਕੱਲ੍ਹ ਦੇ ਬੱਚਿਆਂ ਨੂੰ ਕਦਰ ਹੀ ਨਹੀਂ ਏ ਅੱਜ ਕੱਲ ਦੇ ਬੱਚੇ ਨੂੰ ਪੜ੍ਹਾਈ ਦੀ ਕਦਰ ਹੀ
ਬਿਲਕੁਲ ਕਦਰ ਨੀ ਏ ਅੱਜ ਕੱਲ ਤਾਂ ਬੱਚੇ ਨੂੰ ਜਿਵੇਂ ਕਿ ਸਾਡੇ ਟਾਈਮ ਤੇ ਜਿਸ ਤਰ੍ਹਾਂ ਸਮਝਾਉਂਦੇ ਸੀ ਨਾ ਅੱਜ ਕੱਲ ਟੀਚਰ ਉਸ ਤਰ੍ਹਾਂ ਸਮਝਾਉਂਦੇ ਨੀ ਹੈਗੇ ਕੋਈ ਦਾ ਤਰੀਕਾ ਨੀ ਹੈ ਕੋਈ ਕੁਛ ਨੀ ਹੈ ਬਸ ਅੱਜ ਕੱਲ ਏ ਸਬ ਸਿਰਫ ਔਰ ਸਿਰਫ ਬਿਜਨਸ ਹੈ
ਅ ਫੇਿਰ ਬੱਚੇ ਦਾ ਚਲੋ ਕਈ ਬੱਚੇ ਕਿੰਨੇ ਸਿਆਣੇ ਹੁੰਦੇ ਆ ਕਿੰਨੇ ਇੰਟੈਲੀਜੈਂਟ ਹੁੰਦੇ ਆ ਨਾ ਜਾਂ ਕੁਛ ਹੈ ਹੁਣ ਟੀਚਰਸ ਨੂੰ ਨਹੀਂ ਆਉਂਦਾ ਹੁਣ ਮੇਰੀ ਬੇਟੀ ਬਹੁਤ ਇੰਟੈਲੀਜੈਂਟ ਹੈ ਜਾਂ ਕੁਛ ਆ ਉਹ ਉਲਟਾ ਜ ਪਲੱਸ ਵਨ ਪਲੱਸ ਟੂ ਚ ਕੋਈ ਟੋਪਿਕ ਸੀ ਉਸਦਾ ਤੇ ਉਹ ਮੈਡਮ ਕੋਈ ਸੋਲ ਕਰ ਰਏ ਸੀ ਬੋਰਡ ਉੱਤੇ ਤੇ ਉਹ ਮੇਰੀ ਬੇਟੀ ਖੜੀ ਹੋ ਕੇ ਕਹਿੰਦੀ ਮੈਮ ਬਈ ਗ਼ਲਤ ਹੈ ਬਈ ਆਹ ਚੀਜ਼ ਜਿਸ ਤਰ੍ਹਾਂ ਆ ਰਹੀ ਹੈ ਵੀਵੇਂ ਨੀ ਆਪਣਾ ਸੌ ਲਊਗਾ ਬਈ ਆਹ ਚੀਜ਼ ਆ ਉਹ ਉਸ ਤੋਂ ਨਾਰਾਜ਼ ਹੋ ਗਏ ਕਿ ਇੰਨੀ ਕਲਾਸ ਵਿੱਚ ਸੱਤਰ ਬੱਚਿਆਂ ਚ ਇਸ ਲੜਕੀ ਕਿਨ ਮੈਨੂੰ ਉੱਠ ਕੇ ਕਿਹਾ ਜਾਂ ਤੁਸੀਂ ਵੀ ਇਹ ਗ਼ਲਤ ਕਰ ਰਹੇ ਹੋ ਤੇ ਉਹ ਉਲਟਾ ਉਹਨੂੰ ਪੁੱਛ ਕੇ ਕਹਿੰਦੀ ਤੂੰ ਆ ਜਾ ਇੱਥੇ ਕਰਕੇ ਦਿਖਾ ਉਸਨੇ ਉਹ ਸਾਰਾ ਕੁਛ ਸੋਲ ਆਊਟ ਕਰਕੇ ਦਿੱਤਾ ਉਸ ਮੈਡਮ ਨੂੰ ਕਿ ਹਾਂ ਮੈ ਇਸਿਸ ਤਰ੍ਹਾਂ ਆਏਗਾ ਸਾਰੇ ਟੀਚਰ ਸਾਰੇ ਉਹ ਸਟੂਡੈਂਟ ਹੈਰਾਨ ਸੀ ਵੀ ਇਹ ਹਦ ਕੇ ਸੋਲ ਵੀ ਨਹੀਂੀ ਹੈਗਾਸੀ ਕੀਤਾ ਵੀ ਇਹਨੂੰ ਆਉਂਦਾ ਹੈਗਾ ਉਹ ਇਸ ਗੱਲ ਤੋਂ ਹੀ ਮੈਡਮ ਖਿੱਚ ਗਏ ਕਿ ਹਾਂ ਵੀ ਇਹਨੇ ਮੈਨੂੰ ਟੋਕਿਆ ਕਿਉਂ
ਟੋਕੇ ਕਿਉਂ ਅੱਜ ਕੱਲ ਦੇ ਟੀਚਰਸ ਕਹਿੰਦੇ ਨੇ ਜੋ ਅਸੀਂ ਕਰਵਾ ਰਹੇ ਹਾਂ ਉਹੀ ਸਹੀ ਹੈ ਉਸ ਤੋਂ ਇਲਾਵਾ ਕੁਛ ਹੋਰ ਸਹੀ ਨਹੀਂ ਹੈਗਾ
ਦਸੀਂ ਪੰਜਾਬੀ ਲੈਂਗੁਏਜ ਦੀ ਮੈਂ ਕਾਪੀ ਖੋਲ ਲਾਂਗੀ ਪੰਜਾਬੀ ਲੈਂਗੁਏਜ ਦੇ ਬੇਟੇ ਦੀ ਖੋਲਾਂਗੀ ਇੰਨੀਆਂ ਗਲਤ ਹੋਣਗੀਆਂ ਉੱਥੇ ਹੀ ਟਿੱਕ ਕੀਤਾ ਹੁੰਦਾ
ਜੀ ਜੀ ਜੀ ਟੀਚਰਸ ਨਾਲ ਕਰੈਕਸ਼ਨ ਵੱਲ ਧਿਆਨ ਨੀ ਦਿੰਦੇ ਬੱਚਿਆਂ ਦੇ ਸਾਡੇ ਟੈਮ ਦੇ ਇੱਕ ਟੈਮ ਤੇ ਮੈਮ ਪੀ ਰੱਖ ਲੈਂਦੇ ਸੀ ਜਾਂ ਕੋੋਪੀ ਰੱਖਦੇ ਵੀ ਬੜੀ ਦੂਰ ਦੀ ਗੱਲ ਹੈ ਨਾਲ ਦੀ ਨਾਲ ਕਰੈਕਸ਼ਨ ਕਰ ਦਿੰਦੇ ਸੀ ਕਪੀ ਚੈੱਕ ਕਰਦੇ ਕਰਦੇ
ਅੱਗੇ ਦੇਖੋ ਟੀਚਰ ਪੜ੍ਹੀਆਂ ਪੜ੍ਹੀਆਂ ਲਿਖੀਆਂ ਜਿੰਨੇ ਪ੍ਰਾਈਵੇਟ ਸਕੂਲ ਹੋ ਗਿਆ ਮੈਂ ਕਹਿੰਦੇ ਉਸ ਨਾਲ ਤਾਂ ਗੌਰਮੈਂਟ ਸਕੂਲ ਟੀਚਾਂ ਜ਼ਿਆਦਾੜੀਆਂ ਲਿਖੀਆਂ ਹੁੰਆਂਖ ਉਹਨਾਂ ਨੂੰ ਜਿਆਦਾ ਨੌਲੇਜ ਹੁੰਦੀ ਹੈਗੀ ਐਕਸਪੀਰੀਅੰਸ ਹੁੰਦਾ ਉਹਨਾਂ ਨੂੰ ਹਰੇਕ ਚੀਜ਼ ਦਾ ਐਕਸਪੀਰੀਅੰਸ ਹੁੰਦਾ ਚਲੋ ਹੁਣ ਤਾਂ ਬਿਜਨਸ ਹੋ ਗਏ ਜੀ ਪ੍ਰਾਈਵੇਟ ਫੁਲਾਂ ਫੁੱਲ ਕੇ ਸਾਰਾ ਕੁੱਛ ਕਰਨਾ ਪੈਂਦਾ। ਬਟ ਮੇਰਾ ਖਿਆਲ ਨਾਲ ਜੋ ਐਜੂਕੇਸ਼ਨ ਮਸਟ ਅਗਰ ਗੌਰਮੈਂਟ ਸਕੂਲ ਚ ਮਿਲ ਜਾਵੇ ਨਾ ਬੱਚੇ ਨੂੰ ਉਹਦੇ ਵਰਗੀ ਰੀਸ ਕੋਈ ਨੀ ਹੈ।
ਜੀ ਜੀ ਜੀ ਜੀ ਜੀ ਸਹੀ ਗੱਲ ਹੈ ਚਲ ਜੀ ਜੀ ਜੀ ਹਾਂਜੀ ਹਾਂਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਥੈਂਕ ਯੂ।